ਹੈਲੋ,
ਸਤਿ ਸ੍ਰੀ ਅਕਾਲ ਜੀ।
ਹਾਂਜੀ ਸਤਿ ਸ੍ਰੀ ਅਕਾਲ।
ਕੀ ਹਾਲ ਹੈ ਜੀ?
ਹਾਂਜੀ ਵਧੀਆ ਠੀਕ- ਠਾਕ, ਤੁਸੀਂ ਸੁਣਾਓ?
ਵਧੀਆ- ਵਧੀਆ, ਵਧੀਆ ਹੋਰ ਕੀ ਕਰ ਰਹੇ ਹੋ?
ਬਸ ਕੁਛ ਨੀ, ਬੈਠੇ ਚਾਹ ਚੂ ਦਾ ਹਾਂਜੀ ਵਿਹਲੇ।
ਆਸੀ ਤਾਂ ਪੀਲੀ ਚਾਹ- ਚੂ।
ਹਾਂਜੀ-ਹਾਂਜੀ। ਚਲੋ ਵਧੀਆ ਸਗੋਂ।
ਹੋਰ ਸੁਣਾਓ, ਮੌਸਮ ਕਿਵੇਂ ਚੱਲ ਰਿਹਾ ਅੱਜ ਕਲ ਥੋਡੇ?
ਹਾਂਜੀ ਮੌਸਮ ਠੀਕ ਆ। ਕਦੇ ਧੁੱਪ ਹੋ ਜਾਂਦੀਏ, ਕਦੀ ਛਾਂ ਹੋ ਜਾਂਦੀ ਏ।
ਹਾਂ ਸਾਡੇ ਵੀ ਇੱਥੇ ਐਵੇਂ ਚੱਲ ਰੇਆ ਗਾ। ਅੱਜ ਤਾਂ ਸਵੇਰ ਦਾ ਬੱਦਲ ਹੈ, ਥੋੜ੍ਹਾ ਬਹੁਤਾ। ਆਹ ਚਲੋ ਬਾਰਿਸ਼ ਆਏਗੀ ਤਾਂ ਹੋਰ ਗਰਮੀ ਨੀ ਵੱਧਣੀ।
ਹੋਰ ਕੀ ਹਾਂਜੀ-ਹਾਂਜੀ। ਚਲੋ ਅਗਲੇ ਮਹੀਨੇ ਤੋਂ ਹੋ ਜਾਣਾ ਅਗਸਤ ਮਹੀਨੇ ਤੋਂ ਹੋ ਜਾਣਾ ਮੌਸਮ ਠੀਕ।
ਹਾਂ। ਅੱਜ-ਕਲ ਮੌਸਮ ਦਾ ਕੁੱਛ ਪਤਾ ਨੀ ਲੱਗਦਾ, ਬਿਨਾਂ ਮੌਸਮ ਦੀਆਂ ਬਾਰਿਸ਼ਾਂ ਆਂਦੀਆਂ ਨੇ, ਬਿਨਾਂ ਮੌਸਮ ਦੀਆਂ ਧੁੱਪਾਂ।
ਹਾਂਜੀ-ਹਾਂਜੀ। ਇਕਦਮ ਕਈ ਵਾਰੀ ਹਾਂਜੀ ਕਈ ਵਾਰੀ ਜਲੰਧਰ ਮੀ ਪੈਂਦਾ ਹੁੰਦਾ, ਤੇ ਇਧਰ ਪਿਡਾਂ ਚ ਨੀ ਵੀ ਪੈਂਦਾ। ਕਈ ਪਿੰਡ ਕਈ ਪਿੰਡਾਂ ਚ ਵੀ ਕਦੀ-ਕਦੀ ਪੈ ਜਾਂਦਾ, ਤੇ ਕਦੀ-ਕਦੀ ਆਸੇ ਪਾਸੇ ਪੈਂਦਾ ਈ ਨਹੀਂ।
ਐਵੇਂ ਤਾਂ ਹੈ, ਬਿਨਾਂ ਮੌਸਮ ਦੀਆਂ ਬਾਰਿਸ਼ਾਂ ਹੋਰ ਨੁਕਸਾਨ ਕਰਦੀਆਂ ਨੇ ਨਾ ਬਲਕਿ।
ਹਾਂਜੀ-ਹਾਂਜੀ ਹਾਂ। ਨੁਕਸਾਨ ਕਰਕੇ ਹੋਮਸ ਹੋ ਜਾਂਦੀ ਏ, ਭੜਾਸ ਹੋ ਜਾਂਦੀਏ। ਗਰਮੀ ਬੋਤ ਲੱਗਨ ਲੱਗ ਪੈਂਦੀ ਏ।
ਉਹ ਬਿਮਾਰੀਆਂ ਨਿਰੀਆਂ ਬਿਮਾਰੀਆਂ। ਨੀਰੀਆਂ ਬਿਮਾਰੀਆਂ ਨੇ ਹੋਰ ਕੀ ਹੈਗਾ ਏ। ਹੋਰ ਲਾਈਟਾਂ ਦਾ ਕੱਟ ਕਿਵੇਂ ਲੱਗ ਰਿਹਾ ਉੱਧਰ?
ਲਾਈਟਾਂ ਦੇ ਘੱਟ ਤੇ ਪੁੱਛੋ ਕੋਈ ਨਾ, ਤੁਸੀਂ ਲਾਈਟਾਂ ਦੇ ਘੱਟ ਤੇ ਚਾਰ ਦਿਨ ਹੋ ਗਏ ਇਧਰ ਲਾਈਟ ਹੀ ਨਹੀਂ ਆਈ ਸੀ, ਹਾਂ ਲਾਈਟ ਕਦੇ ਆਪਣੀ ਮਰਜ਼ੀ ਨਾਲ ਆਉਂਦੀ ਹੈ, ਆਪਣੀ ਮਰਜ਼ੀ ਚਲੇ ਜਾਂਦੀਏ।
ਸਾਡੇ ਵੀ ਇੱਥੇ ਹੁਣ ਏਹੀ ਹਾਲ ਹੋ ਰਹੇ ਨੇ, ਦੋ-ਦੋ ਘੰਟੇ ਇਨਵੇਟਰ ਵੀ ਬੋਲ ਜਾਂਦੇ ਨੇ ਇਧਰ।
ਹਾਂਜੀ-ਹਾਂਜੀ। ਇਨਵਰਟਰ ਵੀ ਵਿਚਾਰੇ ਕੀ ਕਰਨ, ਚਾਰਜ ਹੋਣਗੇ ਤੇ ਚੱਲਣਗੇ, ਚਾਰਜ ਈ ਨੀ ਹੁੰਦੇ ਤੇ ਚੱਲਣੇ ਕਿੱਥੋਂ ਹਾਂਜੀ ਹਮ ਫੇਰ ਹੁਣ ਤੁਹਾਨੂੰ ਪਤਾ ਤਿੰਨ-ਤਿੰਨ, ਬਸ-ਬਸ ਬੱਚੇ ਹਾਂ ਇੱਕ ਛੁੱਟੀਆਂ ਬੱਚਿਆਂ ਦੀਆਂ, ਹਾਂਜੀ ਹਾਂ ਬੱਚੇ ਬੱਚੇ ਨਾ ਹੋਣ ਤੇ ਚਲੋ ਫੇ ਆਪਾਂ ਮਤਲਬ ਸੈਟਿਸਫਾਈ ਕਰ ਲੈਂਦਾ ਬੰਦਾ ਚਲੋ ਇੱਕੋ ਕਮਰੇ ਚ ਬੈਠ ਜਾਂਦੇ ਐ ਜਾਂ ਕਿੱਦਾਂ ਹੁਣ ਬੱਚੇ ਹੁਣ ਪੈਂਦੇ ਵੱਖਰੇ-ਵੱਖਰੇ ਕਮਰਿਆਂ ਚ ਬੱਚੇ ਪੈਂਦੇ ਨੀ ਬੱਚੇ ਕਹਿੰਦੇ ਸਾਡਾ ਆਪਣਾ ਸ਼ੈਪ ਰੂਮ ਹੋਵੇ ਹਾਂਜੀ, ਵੱਖਰੇ-ਵੱਖਰੇ ਕਮਰੇ ਹੋਣ
ਫੋਨਾ ਨੇ ਮੱਤ ਮਾਰ ਰੱਖੀ ਵਾ, ਫੋ ਫੋਨ ਨੇ ਲੱਭ ਲੈਂਦੇ ਨੇ ਆਪਣੇ-ਆਪਣੇ ਫੋਨ ਚਲਾਣੇ ਨੂੰ।
ਬਸ-ਬਸ ਮਾੜਾ ਜਾ ਵਾਈ ਖਤਮ ਹੋਜਾਵੇ ਤੇ ਬਸ ਰੌਲਾ ਸ਼ੁਰੂ ਹੋ ਜਾਂਦਾ, ਵਾਈ ਫਾਈ ਕਿੱਦਾਂ ਬੰਦ ਹੋ ਗਿਆ ਏ? ਇਹ ਕਿੱਦਾਂ ਹੋ ਗਿਆ ਬੰਦ ਚਲਾਓ-ਚਲਾਓ ਇਹਨੂੰ। ਬਸ ਇਹਦੀ ਜਿੱਦ ਕਰਦੇ ਨੇ ਫੇਰ ਬੱਚੇ।
ਇਨਸਾਨ ਨੇ ਅੱਛੀ ਚੀਜ਼ ਬਣਾਈ ਐ। ਅੱਛੀ ਤਰ੍ਹਾਂ ਵਰਤੋਂ ਕਰੋ, ਉਹਦੀ ਪਰ ਮਿਸਯੂਜ ਹੁੰਦੇ ਨੇ। ਇੰਨਾ ਅੱਛਾ ਫੋਨ ਵੀ ਕੰਮ ਦੀਆਂ ਗੱਲਾਂ ਕਰੋ, ਕੋਈ ਕੰਮ ਕਰੋ। ਬਥੇਰੇ ਬਿਜਨਸ ਹੁੰਦੇ ਨੇ, ਪਰ ਨਾ-ਨਾ ਇਹਨਾਂ ਨੇ ਉਹ ਰੀਲਾਾਂ ਦੇਖ ਦੇਖ ਕੇ ਟੈਮ ਪਾਸ ਕੀਤਾ ਹੋਇਐ ਬਸ।
ਸਕਰੋਲ ਕਰੀ ਜਾਣਾ ਬਸ ਛਾਤਰ ਦਿਮਾਗ ਘਵਾਾਈ ਜਾਣੇ ਕਿੱਦਾਂ ਕਰੀਏ ਕੀ ਕਰੀਏ ਬਸ।
ਉਹਰ ਸਾਡਾ ਤਾਂ ਇੱਕੋ ਆ ਜਾਂਦਾ ਦੋਤਾ, ਉਹੀ ਤਾਂ ਦੋਤਾ ਆ ਜਾਂਦਾ ਜਿਹੜਾ ਉਹ ਤਾਂ ਸਾਰਾ ਦਿਨ ਨਾਨੀ ਫੋਨ ਦੇ ਦੋ ਬਸ ਉਹਨੇ ਗੇਮਾਂ ਡਾਊਨਲੋਡ ਕੀਤੀਆਂ ਮੇਰਾ ਰੋਜ਼ ਫੋਨ ਹੈਂਗ ਕਰ ਜਾਂਦੈ।
ਹਾਂਜੀ-ਹਾਂਜੀ‌ ਮੇਰੇ ਵੀ ਬ੍ਰਦਰ ਦਾ ਬੇਟਾ ਆਇਆ ਸੀ, ਹਾਂਜੀ ਮੇਰੇ ਬ੍ਰਦਰ ਦਾ ਬੇਟਾ ਬੇਟਾ ਆਇਆ ਸੀ ਉਹ ਵੀ ਬੂਆ ਫੋਨ ਫੋਨ, ਮੈਂ ਕਿਹਾ ਪਹਿਲੇ ਖਾਣਾ ਖਾ ਲਾ, ਖਾਣਾ ਵੀ ਨੀ ਖਾਣਾ, ਪਹਿਲੇ ਫੋਨ ਦਿਓ ਫੇਰ ਖਾਣਾ ਖਾਣਾ। ਇੱਕ ਬੱਚਿਆਂ ਨੂੰ ਬੜੀ ਗੰਦੀ ਆਦਤ ਪਈ ਹੋਈ ਹੈ ਹਾਂਜੀ। ਹਮ, ਪੇਰੈਂਟਸ ਵਿਚਾਰੇ ਕੀ ਕਰਨ? ਹਾਂਜੀ-ਹਾਂਜੀ। ਕਾਰਟੂਨ ਹਾਂਜੀ ਏਦਾਂ ਹੀ ਕਰਦੇ ਆ ਬੱਚੇ। ਹਮ ਜਾਨ ਛੜਾਣੀ ਸਹੀ ਗੱਲ ਐ, ਫੜ ਹਾਂ ਫ਼ਿਰ ਬੱਚਿਆਂ ਦੇ ਵੀ ਕੰਮ ਅਸੀ ਕੰਮ ਕੁਮ ਕਰਨਾ ਹੁਦਾ ਤੇ ਕਹਿੰਦੇ ਨੇ ਆ, ਲੈ ਫੜ ਭਰਾਵਾ ਰੋਲਾ ਨਾ ਪਾਈ ਚੁੱਪ ਕਰਕੇ ਬਹਿ ਜਾ। ਥੋੜ੍ਹੀ ਰੈਸਟ ਵੀ ਕਰਨੀ ਆ ਤੇ, ਹਾਂ ਖਾਏਗਾ ਤਾਂ ਸਹੀ। ਹਾਂਜੀ, ਇਹ ਤਾਂ ਹੈ ਈ ਆ। ਹੂੰ ਫੇਰ ਉਹ ਫੂ ਹਾਂਜੀ-ਹਾਂਜੀ, ਬੱਚਿਆਂ ਦੀਆਂ ਛੁੱਟੀਆਂ ਬਸ ਹਾਂਜੀ। ਕਹਿੰਦੇ ਉਦਾਂ ਗਰਮੀਆਂ ਛੁੱ ਛੁਟੀਆਂ ਵੱਧ ਜਂਣੀਆਂ। ਹੁਣ ਦੇਖੋ
ਨਹੀਂ, ਮੈਂ ਤਾਂ ਸਰਦੀਆਂ ਦੀਆਂ ਤੇ ਵਧਦੀਆਂ। ਗਰਮੀਆਂ ਦਾ ਤਾਂ ਕੋਈ ਨੀ ਸੁਣਿਆ ਮੈਂ।
ਹਾਂਜੀ-ਹਾਂਜੀ ਨਹੀਂ, ਕਹਿੰਦੇ ਸੱਤ ਜੁਲਾਈ ਤੋਂ ਹੋ ਜਾਣੀਆਂ ਛੁਟੀਆਂ। ਮੈਂ ਫ਼ੋਨ 'ਚ ਈ ਦੇਖਿਆ ਸੀਗਾ, ਫੂਨਾਂ 'ਚ ਈ ਆਇਆ ਸੀ ਸਭ ਜੁਲਾਈ ਤੱਕ ਕਹਿੰਦੇ ਹੋ ਜਾਣੀਆਂ ਸ਼ੇਦ। ਹਾਂਜੀ, ਹੂੰ। ਗਰਮੀ ਪੈ ਰਹੀ ਬੱਚਿਆਂ ਵੱਲ ਦੇਖੀਏ ਤਾਂ ਕਹੀਏ ਜਾਣ, ਸਕੂਲ ਜਾਣ ਤੰਗ ਬੜਾ ਕਰਦੇ ਘਰ। ਗਰਮੀ ਨੂੰ ਦੇਖੀਏ ਫੇਰ ਕਹਿੰਦੇ, ਨਹੀਂ ਭਰਾਵਾ ਘਰ ਈ ਠੀਕ ਐ। ਆਪਣੇ ਬੱਚੇ ਆਪਣੇ ਕੋਲ਼ ਸੇਫ
ਸਿਹਤ ਦੇਖੀਏ ਤਾਂ ਠੀਕ ਐ।
ਹਾਂਜੀ-ਹਾਂਜੀ ਹਾਂ, ਤੰਗ ਬੋਤ ਹੋਰ ਕਿ ਹਾਂਜੀ ਹਾਂ, ਤੰਗ ਬਹੁਤ ਕਰਦੇ। ਸਾਰੀ ਦਹਾੜੀ ਕਿਚਨ ਦਾ ਕੰਮ ਈ ਨ੍ਹੀਂ ਖਤਮ ਹੁੰਦਾ। ਕਦੀ ਆਹ ਬਣਾ ਦੋ, ਕਦੀ ਉਹ ਬਣਾ ਦੋ, ਬੜੀ ਜਾਨ ਖਾਂਦੇ ਆ।
ਪਰ ਸਾਡੇ ਨਿਆਣੇ ਦਾ ਜ਼ਿਆਦਾ ਬਸ, ਮੰਮੀ ਇਹ ਮੰਗਾ ਲੋ ਜੇ ਖਾਲੋ। ਅਸੀਂ ਵੀ ਜਾਨ ਛੁਡਾਨੇ ਚੱਲ, ਗੈ ਸਕਦੇ ਨੇ। ਖੜਾਣਾ ਪਏਗਾ ਮੰਗਾਓ, ਅਸੀਂ ਵੀ ਖਾਈਏ ਮੰਗਾਓ। ਹੋਰ ਅੱਜ-ਕੱਲ੍ਹ, ਸਿਹਤਾਂ ਤਾਂ ਵੈਸੇ ਨੀ ਹੈਗੀਆਂ ਨਿਆਣੀਆਂ ਦੀਆਂ। ਕੁੱਛ ਬਾਹਰ ਦੀਆਂ ਖਾ-ਖਾ ਓਦਾਂ ਈ ਵੀ।
ਹਾਂਜੀ-ਹਾਂਜੀ ਹਾਂ, ਮੇਰਾ ਬੇਟਾ ਉਹ ਮੇਰੀ ਸਿਸਟਰ ਘਰ ਗਿਆ ਸੀਗਾ ਤੇ ਉਹ ਫਾਸਟ-ਫੂਡ ਬਹੁਤ ਜ਼ਿਆਦਾ ਖਾਂਦੇ ਆ, ਉਹ ਬੱਚੇ ਜੋਬ ਕਰਦੇ ਆ ਤੇ ਸ਼ਾਮ ਨੂੰ ਰੋਜ਼ ਕਹਿੰਦਾ, ਮੰਮਾ ਮੈਨੂੰ ਪੁੱਛ ਲੈਂਦੇ ਫੋਨ ਕਰਕੇ, ਕੀ ਖਾਣਾ, ਤੂੰ ਕੀ ਖਾਣਾ। ਹੁਣ ਖਾ-ਖਾ ਕੇ ਤੇ ਹੁਣ ਕੱਲ੍ਹ ਨੂੰ ਲੈ ਕੇ ਆਈ ਆ ਤੇ ਹੁਣ ਫੀਵਰ ਹੋਇਆ ਪਿਆ, ਬਿਮਾਰ ਪਿਆ। ਮੈਂ ਕਿਹਾ, ਹੋਰ ਖਾਲਾ ਬਾਰ ਦਾ ਜਾਕੇ। ਇੱਥੇ ਸਾਡੇ ਤੇ ਨੀ ਨਾ, ਅਲਾਊਡ ਕਰਦੇ ਬਾਹਰ ਦਾ ਖਾਣਾ। ਕਹਿੰਦੇ ਬੱਚਿਆਂ ਨੂੰ ਘਰ ਬਣਾਕੇ ਦੋ। ਫੈਸ਼ ਬਣਾ ਕੇ ਦੋ, ਆਪਣੇ ਸਾਮਣੇ ਈ।
ਹਾਏ ਮੌਸਮ ਥੋੜਾ ਜਿਹਾ ਠੰਡਾ ਹੋ ਤਾਂ ਬੰਦਾ ਗੈਸ ਦੇ ਖੜੇ ਵੀ। ਕੌਣ ਬਣਾਵੇ ਐਡੀ ਗਰਮੀ 'ਚ ਏਨਾਂ ਵਾਸਤੇ।
ਨਹੀਂ ਹੁਣ ਤੇ ਚਲੋ, ਆਹ ਜਿਦੋਂ ਦਾ ਹੁਣ ਸਿਲੰਡਰ ਦਾ ਬੰਗਾ-ਖਾਨਾ ਪਿਆ। ਉਦੋਂ ਦਾ ਤੇ ਹੁਣ ਘੱਟ ਕੀਤਾ ਹੋਇਆ, ਬਹੁਤ ਜ਼ਿਆਦਾ। ਹੂੰ ਬਣਾਣਾ-ਬਣੂਣਾ ਬੱਚਿਆਂ ਨੂੰ ਮਨਾ ਕੀਤਾ। ਬੋਤ-ਬੋਤ ਸਿਲੰਡਰ ਦੇ ਪੁੱਛੋ ਕੋਈ ਨਾ ਤੁਸੀਂ। ਹਾਂ ਸੈਂਡ ਪੱਚੀ-ਪੱਚੀ ਸੌ ਦਾ, ਤਿੰਨ-ਤਿੰਨ ਹਜ਼ਾਰ ਬਲੈਕ 'ਚ ਦੇਣ ਡਏ ਆ
ਨਹੀਂ, ਹੁਣ ਸਾਡੇ ਏਰੀਏ ਦੇ ਵਿੱਚ ਤਾਂ ਸਿਲੰਡਰ ਖੁੱਲ੍ਹਗੇ ਨੇ। ਸੋਲਾਂ-ਸੋਲਾਂ ਦਿਨ ਬਾਅਦ ਬੁ ਬੁਕਿੰਗ ਹੋ ਜਾਂਦੀ ਏ ਤੇ ਅਠਾਰਾਂ-ਉੱਨੀ ਦਿਨ ਬਾਅਦ ਮਿਲ ਜਾਂਦਾ ਹੁਣ। ਹੁਣ ਨੀ ਰਿਹਾ ਇੰਨਾ
ਤੰਗੀ ਐ। ਹਾਂ ਸਾਡੇ ਇਧਰ ਕਰਤਾਪੁਰ ਵਾਲੀ ਸਾਈਡ ਬੋਤ-ਬੋਤ ਸ, ਬੜਾ ਔਖਾ ਹੋਇਆ ਪਿਆ ਸਾਡੇ ਇੱਧਰ ਤੇ। ਤਿੰਨ-ਤਿੰਨ ਹਜ਼ਾਰ ਦਾ ਬਲੈਕ 'ਚ ਦਿੰਦੇ ਪਏ ਸਿਲੰਡਰ ਤੇ ਭਰਦੇ ਵੀ ਪੂਰੇ ਫੋਟੀ-ਫਾਈਵ ਡੇਜ਼ ਬਾਅਦ। ਪੰਤਾਲੀ ਦਿਨ ਬਾਅਦ ਸਿਲੰਡਰ ਆਂਦਾ। ਉਹ ਪੰਤਾਲੀ ਦਿਨ ਦੇ ਕਿੱਥੇ ਨੀ ਇਕਲੇ ਸੈਂਟਰ ਬੱਚਿਆਂ ਦੀ ਛੁੱਟੀ ਆ। ਬੱਚੇ ਵੀ ਘਰ ਆ ਤੇ ਕਦੀ ਚਾਹ ਬਣਾ ਲੈ, ਕਦੀ ਕੁਛ ਕਰ ਲੈ। ਕਦੇ ਸਨੈਕਸ ਵਗੈਰਾ ਕੁੱਛ ਨਾ ਕੁੱਛ ਬਣਾਂਦੇ ਰਹੀ ਦਾ ਤੇ
ਔਰ ਏ ਸ਼ਿਟ, ਛੁੱਟੀਆਂ ਦੇ ਵਿੱਚ ਆਇਆ-ਗਿਆ ਕਿਹੜਾ ਥੋੜ੍ਹਾ ਹੈਗਾ। ਛੁੱਟੀ 'ਚ ਆਇਆ-ਗਿਆ ਕਿਹੜਾ ਥੋੜ੍ਹਾ। ਆਏ-ਗਏ ਨਾਲ ਈ ਸਿਲੰਡਰ ਪੰਦਰਾਂ ਦਿਨ ਚੱਲਦਾ। ਉਹ ਨਨੈਣਾ ਵਗੈਰਾ ਆ ਜਾਂਦੀਆਂ, ਚਲ ਬੱਚੇ ਚੇ ਆ ਜਾਂਦੇ ਨੇ। ਸਿਲੰਡਰ ਤਾਂ
ਹਾਂਜੀ। ਹਾਂਜੀ-ਹਾਂਜੀ ਸਿਲੰਡਰ ਕੀ ਕਰੇ ਤਾਂ ਹਾਂ ਸਿਲੰਡਰ ਨੇ ਤਾਂ ਮੱਤ ਮਾਰੀ ਹੋਈ ਐ।
ਸਗੋਂ, ਸਾਡਾ ਤਾਂ ਕੰਮ ਵੀ ਸਿਲੰਡਰ ਦਾ ਈ ਐ ਨਾ, ਸਾਰਾ। ਭੱਠੀ ਚੱਲਦੀ
ਹਾਂਜੀ-ਹਾਂਜੀ, ਅੱਛਾ ਜੀ।
ਅੱਛਾ ਤੇ ਉ ਚਾਰ ਸਿਲੰਡਰ ਹੈਗੇ ਨੇ ਮਹੀਨੇ ਦੇ ਵਿੱਚ ਸਾਡੇ ਤਾਂ ਮਤਲਬ ਕੀ ਸਤ-ਅੱਠ ਸਿਲੇੰਡਰ ਲੱਗਦੇ ਨੇ।
ਹਾਂਜੀ-ਹਾਂਜੀ।
ਬਸ ਕਮ ਈ ਐਸਾ ਏ, ਸਿਲੈਂਡਰਸ ਖੁਦ ਬਲੈਕ ਚ ਦੋ-ਦੋ ਹਜ਼ਾਰ ਰੁਪਏ ਦੇ ਲਏ ਗਲੀ ਦੇ ਵਿੱਚੋਂ, ਕਾਪੀ ਤੇ ਵੀ ਇਕ ਜਾ ਦੋ ਮਿਲਣਗੇ, ਹੋਰ ਕੀ ਮਿਲੈਗਾ?
ਹਾਂਜੀ, ਕਾਪੀ ਤੇ ਬਸ, ਕਾਪੀ ਤੇ ਹਾਂ ਸਾਡੇ ਵੀ ਕਾਪੀ ਤੇ ਹੀ ਆ, ਕਾਪੀ ਹੈਗੀ ਸਾਡੀ ਬਣੀ ਆ ਪਰ ਕਾਪੀ ਤੇ ਸਾਨੂੰ ਪੰਤਾਲੀ ਦਿਨ ਬਾਦ ਮਿਲਦਾ ਵੈ, ਪਤਾ ਲੱਗ ਜਾਂਦਾ ਹੁਣ ਵੀ ਮਤਲਬ ਵੀ-ਬਾਈ ਦਿਨ ਹੋਏ, ਬਾਈ ਦਿਨਾਂ ਬਾਅਦ ਮੈਂ ਕਦੀ ਕਿਸੇ ਨੂੰ ਪੁੱਛਦੀ ਆ ਕਦੀ ਕਿਸੇ ਨੇ ਪੁੱਛ, ਕੋਈ ਸਿਲੰਡਰ ਹੈਗਾ, ਮੈਨੂੰ ਦੇ ਦਿਓ, ਮੇਰਾ ਇੰਨੀ ਤਰੀਕ ਨੂੰ ਭਰਨਾ, ਮੈਂ ਭਰਾ ਕੇ ਤੁਹਨੂੰ ਦੇ ਦਾਂਗੀ।
ਬਸ, ਸਾਡਾ ਉਹੀਓ ਹਾਲ ਹੈ। ਨਹੀਂ, ਅੱਗੇ ਤਾਂ ਖੁੱਲ੍ਹੇ ਸੀਗੇ। ਚੁੱਲ੍ਹੇ-ਚਾਲੇ ਤਾਂ ਸਾਡੇ ਤੋਂ ਕੋ ਨੀ ਬਲਦੇ, ਨਹੀਂ ਗਲੀ ਦੇ ਵਿੱਚ ਵੀ ਸੋਹਣਾ ਹਜ਼ਾਰ ਬਾਰਾਂ ਸੌ ਰੁਪਏ ਦਾ ਦੇ ਜਾਂਦਾ ਹੁੰਦਾ ਸੀਗਾ। ਸਿਲੰਡਰ ਨਾ
ਹਾਂਜੀ-ਹਾਂਜੀ, ਨੀ ਪਹਿਲੇਾ ਤੇ ਮਿਲ ਜਾਂਦੇ ਸੀ, ਪਰ ਹਜ਼ਾਰ ਇਦੋ ਅੱਛਾ, ਤਾਂ ਬਲੈਕ ਚ ਹੀ ਮਿਲ ਜਾਂਦਾ ਸੀਗਾ, ਹੁਣ-ਹੁਣ ਪੁੱਛੋ ਕੋਈ ਨਾ ਤਿੰਨ ਹਜ਼ਾਰ ਤੋਂ ਘੱਟ ਦਿੰਦਾ ਹੀ ਨੀ ਕੋਈ। ਇੱਥੇ ਤੇਂ, ਬਹੁਤ ਮੁਸ਼ਕਿਲ ਹੋਈ ਪਈ, ਸਾਡੇ ਤੇ। ਹੂੰ, ਤਿੰਨ ਹਜ਼ਾਰ ਤੋਂ ਘੱਟ ਕੋਈ ਵੀ ਨੀ ਦਿੰਦਾ ਹੈਗਾ, ਬਸ ਹਾਂਜੀ-ਹਾਂਜੀ ਲਾਈ ਤੇ ਹਾਂ ਮੈਂ ਸਗੋਂ ਉਨੂੰ ਹੱਸਣ ਡੀ ਪਰ ਪੁੱਛਿਆ, ਉਹਨੂੰ ਮੈਂ ਕਿਹਾ ਭਾਜੀ ਮੇਰੀ ਕਾਪੀ ਬਣਾਦੋ ਕਿੰਦੇ ਨਹੀਂ ਭੁੱਲ ਜੋਂ ਕਹਿੰਦੇ ਲੋਕਾਂ ਨੂੰ ਓਹਦਾ ਨੀ ਮਿਲਂਡੇ ਸਿਲੰਡਰ ਕਾਪੀ ਕਿੱਥੋਂ ਬਣ ਜੈਗੀ।
ਹਜੇ ਬਣਦੀ ਹੀ ਨੀ ਪਈ ਕਾਪੀਆਂ ਅਸੀ ਤਾਂ ਖੁੱਦ ਹੀ, ਮੈਂ ਕਿਹਾ ਚੱਲ ਜੇ ਬਚੇ ਵੱਡੇ-ਵੱਡੇ ਹੰ ਗਏ ਬੱਚਿਆਂ ਦੇ ਨਾਮ ਦੀਆਂ ਕਾਪੀਆਂ-ਕੂਪੀਆਂ ਬਣਵਾ ਲਈਏ, ਨਾ ਹਜੇ ਬੰਦ ਹੈ, ਪਿੱਛੋ ਹੀ ਬੰਦ ਹੈ, ਸਿਸਟਮ
ਹਾਂਜੀ, ਪਿੱਛੋਂ ਸਿਸਟਮ ਕਹਿੰਦਾ ਨਹੀਂ ਹਲੇ ਤਾਂ ਸਿਲੰਡਰ ਦੀ ਕਿੱਲਤ ਤੋਂ ਉਹ ਤਾਂ ਅੱਗੇ ਤਾਂ ਸਾਡੇ ਘਰ ਦੇ ਬਾਹਰ ਦੇ ਕੇ ਜਾਂਦੇ ਸੀ, ਹੁਣ ਸਾਨ
ਹਾਂ
ਹਾਂ, ਹੁਣ ਸਗੋਂ ਸਾਨੂੰ ਰੋਡ ਤੇ ਜਾਣਾ ਪੈਂਦਾ ਹੈ।
ਕੋਈ ਸਿਲੰਡਰ ਮਹਿੰਗੇ, ਨਾਲ ਸਾਰੀ ਚੀਜ਼ਾਂ ਮਹਗਾਈ ਮਹਿੰਗੀ।
ਹਾਂ-ਹਾਂ, ਸਾਰਿਆਂ ਚੀਜ਼ਾਂ ਮਹਿੰਗੀਆਂ, ਖਾਣ-ਪੀਣ ਵਾਲੀ ਚੀਜਾਂ, ਚਾਹ ਦਾ ਕੱਪ ਦੇਖ ਲਓ ਪਹਿਲਾਂ ਦਸ ਦਾ ਮਿਲਦਾ ਸੀ, ਹੁਣ ਵੀਹ ਦਾ ਹੋ ਗਿਆ।
ਹਾਂ, ਉਹ ਵੀ ਗੰਦ ਖਾਣਾ।
ਹਾਂ, ਉਹ ਵੀ ਦੇਖ ਲੋ ਪਤਾ ਨੀ ਕਿੱਦਾਂ ਦੀ ਬਣਾਣੀ, ਕਿਦਾਂ ਦੀ, ਹਾਂਜੀ-ਹਾਂਜੀ ਬਸ ਤਿਆਰੀ ਚੱਲਦੀ ਪਈ ਹੈ ਹਾਂਜੀ, ਤਿਆਰੀ ਚੱਲਦੀ ਪਈ ਹਲੇ ਤੇ।
ਸਾਡੇ ਤੋਂ, ਉਦੋਂ ਪਾਂਦੇ ਹੁੰਦੇ, ਜਦੋਂ ਬਾਰਿਸ਼ਾਂ ਵਾਲੇ ਅੰਬ ਆ ਜਾਂਦੇ ਨਾ ਜਾਲੀ ਆਲਾ ਅੰਬ
ਹਾਂਜੀ-ਹਾਂਜੀ ਓਦੋ ਹੀ ਪਾਂਦੀ ਏ, ਹਾਂਜੀ ਹਾਂ ਉਹਦੋਂ ਪਾਂਦੇ ਪਈ, ਹਾਂਜੀ-ਹਾਂਜੀ-ਹਾਂਜੀ ਹੁਣ ਤੇ ਬਸ ਓਹਦੇ ਹੀ, ਛੋਟੇ-ਛੋਟੇ ਜਿਹੜੇ ਅੰਬ ਉਹਨਾ ਨੂੰ ਕੱਟ ਕੇ ਨਾ, ਬਣਾ ਲੋ ਤੇ ਉ ਵਧੀਆ ਲੱਗਦੇ ਆ, ਹਲੇ ਖਾਣ ਚ
ਉ ਤਾਂ ਹਨੇਰੀਆਂ ਦੇ ਝੱਡੇ ਅੰਬ ਹੁੰਦੇ ਨੇ, ਹਨੇਰੀ-ਨੂਰੀ ਆਂਦੀ ਨਾ ਜੇਹੜੀ ਇਦੇ ਚ, ਉਹ ਝੜ ਜਾਂਦੇ ਨੇ ਅੰਬੀਆਂ-ਉਬੀਆਂ ਉਹ ਵੀ ਦੀਆਂ ਜ਼ਿਆਦਾ ਨਾ ਜ਼ਿਆਦਾ ਹੁਣ ਵੀ ਤੇ ਸਾਡੇ ਅਸੀਂ ਸਬਜ਼ੀ ਬਣਾ ਲੈਂਦੇ ਹਾਂ। ਖੱਟੀ-ਮਿੱਠੀ ਸਬਜ਼ੀ ਬਣਦੀ ਉਹਦੀ। ਉਹੀ ਸਵਾਦ ਬਣਦੀ ਆਹੋ ਮੇਥੀ ਦਾ ਤੜਕਾ ਲਗਾ ਕੇ ਹਾਂ, ਰਾਈ, ਮੇਥੀ, ਹਿੰਗ ਬਹੁਤ ਸਵਾਦ ਬਣਦੀ ਹੈ ਚਟਨੀ ਜੀ। ਬੱਚੇ ਵੀ ਸ਼ੌਕ ਨਾਲ ਖਾ ਲੈਂਦੇ ਨੇ।
ਖਾ ਲੈਂਦੇ ਇਹਦੇ ਚੀ ਜਾਂ ਰੋਟੀ ਖਾ ਲੈਂਦੇ ਸਬਜ਼ੀ ਜਿੰਨੀ ਮਰਜ਼ੀ ਪੈਸੇ ਲਗਾ ਕੇ ਬਣਾ ਲਓ ਸਬਜ਼ੀ ਕੋਈ ਸਵਾਦੀ ਨਹੀਂ ਲੱਗਦੀ। ਸਾਈਡ ਤੇ ਕਰੋ, ਨਹੀਂ ਖਾਣੀ ਸਬਜ਼ੀ, ਹੂੰ ਏਦਾਂ ਦੀ ਊਟ- ਪੜਾਗ ਚੀਜ ਜਾਂ ਬਣਾ ਕੇ ਦਿਓ ਜਾਂ ਮੈਗੀ ਨਾਲ ਰੋਟੀ ਖਾ ਲੈਣਗੇ, ਨਾਲ ਲੱਸੀ ਵਗੈਰਾ ਲੈ ਲੈਣਗੇ।
ਹਾਂ, ਆਹੋ ਬੱਚੇ ਮੈਗੀ ਨਾਲ ਖਾ ਲੈਂਦੇ ਨੇ ਸਾਡੇ ਵੀ।
ਹਾਂਜੀ ਹਾਂ ਮੇਰੇ ਵੀ ਖਾ ਲੈਂਦੇ ਮੈਗੀ ਨਾਲ ਰੋਟੀ।
ਅੱਛਾ, ਹਹਹ
ਓਦਾਂ ਤੇ ਚਲੋ ਕੈ ਦਈਦਾ ਸਬਜ਼ੀ ਦਾ ਚਲੋ ਕੰਮ ਖਤਮ ਹੋ ਜਾਂਦਾ, ਪਰ ਕੋਈ ਆਇਆ ਦੇਖਿਆ ਓਨੇ ਕੈਣਾ ਮੈਗੀ ਨਾ ਰੋਟੀ ਬੜਾ ਅਜੀਬ ਜੇਆ ਲੱਗਦਾ ਹਹ
ਏਦੋ ਨਾਲੋ ਮੇਂਗੀ ਪੈਂਦੀ।
ਹਾਂ ਮੇਂਗੀ ਪੈਂਦੀ, ਸਹੀ ਗੱਲ ਏ, ਚ ਕੀ ਨੀ ਪੈਂਦਾ, ਏ, ਚ, ਹਰੇਕ ਚੀਜ਼ ਪੈਂਦੀ ਟਮਾਟਰ ਪਿਆਜ ਫਿਰ ਸਬਜ਼ੀਆਂ ਜੋ ਵੈਜੀਟੇਬਲ ਹੁੰਦੀਆਂ ਮੈਂ ਕੱਟ ਕੇ ਪਾ ਦਿੰਦੀ ਵਿੱਚ, ਤੜਕਾ ਲਗਾ ਕੇ ਹਾਂਜੀ। ਨਈ -ਨਈ ਹਾਂਜੀ ਹਾਂ, ਓ ਛੋਟਾ ਬੇਟਾ ਓਨੇ ਜਦੋਂ ਕਾਹਲੀ -ਕਾਹਲੀ ਕਿਤੇ ਖਾਣੀ ਹੋਵੇ, ਓ ਤਾਂ ਬਸ ਪਾਣੀ ਰੱਖੇਗਾ। ਪਾਣੀ ਰੱਖ ਕੇ ਓਦੇ ਕੋਲ ਟਾਈਮ ਨਈ ਹੁੰਦਾ, ਮੈਂ ਕਓਗੀ ਕਿਸੇ ਵੇਲੇ ਆਪੇ ਬਣਾ ਲੈ ਹੁਣ, ਉਹ ਬਸ ਬੁਆਇਲ ਕਰਕੇ ਤੇ ਖਾਲੇਗਾ ਦਾ ਸੂਪ ਮੰਮਾ ਬੜਾ ਸੁਵਾਦ ਲਗਦਾ, ਮੈਨੂੰ ਸੂਪ ਬੋਤ ਸਵਾਦ ਲਗਦਾ, ਥੋੜਾ ਪਾਣੀ ਐਕਸਟਰਾ ਪਾ ਕੇ, ਤੇ ਓ ਖਾਕੇ ਵੇਲਾ ਹੋ ਜਾਂਦਾ।
ਹਾਂ ਮੇਰਾ, ਮੇਰਾ ਵੀ ਮੁੰਡਾ ਏਦਾਂ ਈ ਖਾਂਦਾ ਹੈਗਾ। ਓ ਵੀ ਤਰੀ ਆਲੀ ਮੈਗੀ, ਤਰੀ ਆਲੀ ਮੈਗੀ।
ਹਾਂ, ਤਰੀ ਵਾਲੀ ਓ ਤੂ ਤਰੀ ਵਾਲੀ ਖਾਂਦੈ ਹਾਂ, ਤੇ ਵੱਡਾ ਵਿਚਾਰਾ ਕਹੇਗਾ ਮੱਮਾ ਤੜਕਾ- ਤੂੜਕਾ ਲਾ ਕੇ ਵਧੀਆ ਤਰਾਂ ਬਨਾਓ, ਕੈਂਦਾ, ਕੈਂਦਾ ਵਧੀਆ ਤਰਾਂ ਖਾਨੇ ਆ ਕੈਂਦਾ ਬਨਾ ਕੇ। ਮੈਂ ਕੇਆ ਠੀਕ ਐ, ਜਾ ਬ੍ਰੈਡ ਲੈਆਨਗੇ ਨਾਲ।
ਬੱਚੇ ਮੈਗੀ ਬਨਾ ਲੈਣ, ਇਸ ਤਰਾ ਆਲੂ, ਪੇਆਜ, ਮਟਰ, ਮੂਟਰ ਪਾ ਕੇ ਚੋਲ ਬਨਾਓ ਛੁੱਟੀ ਕਰੋ ਅੱਜ-ਕੱਲ, ਕੌਨ ਬਨਾਏ ਸਬਜੀਆਂ।
ਹੋਰ ਕੀ। ਕੌਣ ਬਨਾਏ ਸਬਜੀ ਸਈ ਗੱਲ ਆ, ਹੁਨ ਏ, ਨਾ ਚਲੋ ਬੱਚੇ ਘਾਰ ਆ, ਤੇ ਚਲੋ ਬਨਾ ਲੋ ਤੇ ਖੁਵਾ ਦੋ ਫੇਰ ਬੱਚੇਆਂ ਨੇ ਟਿਊਸ਼ਨ ਜਾਨਾ ਹੁੰਦਾ। ਕ੍ਹਾਲੀ ਹੁੰਦੀ ਵੀ ਹਾਈ ਕੋਈ ਸਬਜੀ ਰੋਟੀ ਬਨਾ ਕੇ ਰਖੀਏ ਏਨਾਂ ਦੇ ਆਨ ਤਕ, ਟਾਈਮ ਨੀ ਹੁੰਦਾ ਏਨਾਂ ਕੋਲ।
ਵੀ ਐਨੀ ਗਰਮੀ ਐ ਨੀ ਕੀ ਬੀ ਦੁਪੈਰ ਦੀ ਸਬਜੀ ਬੰਦਾ ਰਾਤੀ ਖਾਲੇ, ਨਾ।
ਹਾਂਜੀ, ਹਾਂਜੀ ਨਈ, ਨਈ ਹਾਂ, ਏਦਾਂ ਈ ਕਰਦੇ ਆ ਨਈ ਖਾਂਦੇ। ਹੂੰ, ਖਾਂਦੇ ਈ ਨੀ ਨਖਰੇ ਬੜੇ ਕਰਦੇ ਐ। ਹੂੰ, ਹੂੰ ਅਸੀ ਹਾਂਜੀ, ਹਾਂਜੀ ਕੋਈ ਨੀ ਜਰੂਰ ਜੀ ਜਰੂਰ। ਹਾਂਜੀ ਆਵਾਂਗੇ ਕੋਈ ਨੀ, ਹਾਂਜੀ -ਹਾਂਜੀ, ਹਾਂਜੀ-ਹਾਂਜੀ ਜਰੂਰ- ਜਰੂਰ ਆਵਾਂਗੇ। ਹਾਂ ਮੌਸਮ ਹੋ ਲਾਨ ਦੋ ਥੋੜਾ ਚੇਂਜ ਹਨਾ। ਹਾਂਜੀ, ਹਾਂਜੀ ਜਰੂਰ ਲੈ ਕੇ ਆਉਂਗੀ, ਹੂੰ। ਠੀਕ ਐ, ਹੋਰ ਤੂਸੀ ਸਨਾਓ?
ਹਾਂ ਵਧੀਆ, ਵਧੀਆ ਜੀ ਬੋਤ ਵਧੀਆ।
ਚਲੋ। ਠੀਕ ਐ ਜੀ, ਠੀਕ ਐ, ਓਕੇ ਜੀ ਸਤ ਸ਼੍ਰੀ ਅਕਾਲ। ਅਸੀ